ਹੈਲੋ।
ਹੈਲੋ, ਸਾਸਰੀਆ ਕਾਲ ਵਿਰ ਜੀ।
ਸਤਿ ਸ੍ਰੀ ਅਕਾਲ ਵੀਰ ਜੀ, ਕੀ ਹਾਲ- ਚਾਲ ਹੈ ਜੀ?
ਵਧੀਆ ਜੀ, ਤੁਸੀਂ ਦੱਸੋ ਠੀਕ ਔ?
ਵਧੀਆ ਜੀ ਵਧੀਆ, ਇੱਕ ਸੈਕੰਡ ਰੁਕਨਾ ਜੀ, ਜਰਾ ਪਾਣੀ ਪੀ ਲੀਏ ਜੀ, ਗਲਾ ਥੋੜਾ ਗਰਮੈ। ਕਰ ਲੀਏ। ਹ।
ਹੈਲੋ।
ਹਾਂਜੀ, ਭਾਜੀ ਬੋਲੋ।
ਮ ਕਯਾ, ਠੀਕ ਔ ਤੁਸੀਂ।
ਹਾਂਜੀ ਭਾਜੀ ਵਧੀਆ, ਤੁਸੀਂ ਦੱਸੋ ਜੀ।
ਅਸੀਂ ਵੀ ਵਧੀਆ ਜੀ, ਹੋਰ ਘਰ ਪਰਿਵਾਰ ਸਭ ਠੀਕ ਜੇ।
ਹਾਂਜੀ ਸਭ ਵਧੀਆ ਜੀ, ਤੁਸੀਂ ਦੱਸੋ ਜੀ ਕੀ ਕਰਦੇ ਸੀ ਜੀ।
ਬਸ ਫੋਨ ਚਲਾ ਰਹੇ ਸੀਗੇ ਅਸੀਂ, ਤੇ ਤੁ ਆਡਾ ਫੋਨ ਆ ਗਿਆ ਸੀ ਚੱਕ ਲਿਆ ਫੇਰ। ਮੈਂ ਪੁੱਛਦਾ ਜੀ ਤੁ ਆਡੇ ਕੋਲੇ, ਹਾਂਜੀ- ਹਾਂਜੀ। ਤੇ ਤੁ ਆਡੇ ਵਲ ਪੁੱਛਣਾ ਜੀ, ਐਸ ਵਾਰੀ ਛੁਟੀਯਾ ਪਈ ਸੀਗੀ। ਤੇ ਅਸੀਂ ਨਾ ਯਾਤਰਾ ਤੇ ਜਾਣ ਦੀ ਸੋਚ ਰੇ ਸੀ ਜੀ। ਤੇ ਅਸੀਂ ਸਾਨੇ ਵਸ। ਸਮਝ ਨੀ ਆ ਰੀ ਅਸੀਂ ਕੇੜੇ, ਕੇੜੇ ਗੁਰਦੁਆਰੇ ਜਾਈਏ ਅਸੀਂ ਯਾਤਰਾ ਤੇ।
ਅੱਛਾ ਜੀ।
ਹਾਂਜੀ।
ਤੇ ਯੀ ਮੈਂ ਕੈਣਾ ਚਾਂਦਾ ਸੀ ਨਾ, ਤੁਸੀਂ ਅਪਣਾ ਜੇ ਇੱਕ ਮੀਨੇ ਦੀ ਛੁੱ। ਛੁੱਟੀਆਂ ਪਈ ਨੇ ਨਾ, ਤੇ ਜੇ ਤੁਹਾਡਾ ਬਜਟ ਟੋਲ ਹੈਗਾ ਤੇ ਜੇ ਇੰਨਾ ਬਜਟ ਹੈਗਾ ਕੀ ਆਪਣਾ ਜੇ ਤੁਹਾਡਾ ਪਰ ਬੰਦੇ ਦਾ ਤਰੀ ਹਜ਼ਾਰ ਰੁਪਏ ਬਜਟ ਹੈਗਾ ਨਾ
ਹਾਂਜੀ- ਹਾਂਜੀ।
ਬੰਦਾ, ਤੇ ਤੁਸੀਂ ਪੰਜ ਗੁਰਦੁਆਰਿਆ ਸਾਹਿਬ ਦੀ ਪੰਜ ਤਖ਼ਤਾਂ ਦੀ ਯਾਤਰਾ ਕਰੋ।
ਹਾਂਜੀ ਏਹ ਤੇ ਐ, ਹਾਂਜੀ- ਹਾਂਜੀ ਐ ਤੇ ਫਿਰ ਸ ਸਕੂਲ ਵੀ ਇੰਨੇ ਖੁਲ ਜਾਏਗੇ, ਹਾਂ ਠੀਕ ਏ। ਪੰਜ ਗੁਰਦੁਆਰੇ ਕਿਹੜੇ- ਕਿਹੜੇ ਹੋ ਗਏ, ਇੱਕ ਤਾਂ ਹਜ਼ੂਰ ਸਾਹਿਬ ਹੋ ਗਿਆ।
ਪੰਜ ਤਖ਼ਤ ਜੀ- ਪੰਜ ਤਖ਼ਤ ਜੀ। ਇੱਕ ਅਕਾਲ ਤਖ਼ਤ ਸਾਹਿਬ ਹੈ, ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੇ, ਦੂਸ ਰਾ ਕੇਸਗੜ੍ਹ ਸਾਹਿਬ ਅਨੰਦਪੁਰ ਸ
ਹਾਂਜੀ, ਅਨੰਦਪੁਰ ਸਾਹਿਬ ਹੋ ਗਿਆ ਜੀ। ਤੀਸਰਾ ਜੀ ਆਪਣਾ ਜੀ
ਪਟਨਾ ਸਾਹਿਬ ਬਿਹਾਰ। ਬਿਹਾਰ, ਤੀਸਰਾ ਐ ਚੌਥਾ ਜੀ ਦਮਦਮਾ ਸਾਹਿਬ। ਦਮਦਮਾ ਸਾਹਿਬ ਗੁਰਦੁਆਰਾ, ਤੇ ਪੰਜਵਾਂ ਹੈਗਾ ਜੀ ਹਜ਼ੂਰ ਸਾਹਿਬ, ਤੇ ਪੰਜ ਤਖਤ ਜੀ। ਸਾਡੇ ਮਹਾਰਾਜ ਨੇ ਸਾਜੇ ਦੇ ਜੀ, ਤੁਸੀਂ ਏਹ ਇਹਨਾਂ ਪੰਜਾਂ ਤਖ਼ਤਾਂ ਦੀ ਪੂਰੀਨ ਯਾਤਰਾ ਕਰੋ। ਜੇ ਅਗਰ ਤੁਹਾਡੇ ਕੋਲੋਂ ਪਰ ਬੱਚੇ ਦਾ ਆਪਣਾ ਲਾ ਲੋਓ ਕੀ ਤਰੀ ਹਜ਼ਾਰ ਰੁਪਏ ਰੁਪ ਬੁਚੇਦੇ ਹਨ ਤੇ, ਪਰ ਬੱਚੇ ਦਾ ਤਾਨੂੰ ਤਰੀ ਹਜ਼ਾਰ ਰੁਪਏ ਲਾਣਾ ਪੜੇਗਾ ਜਿਵੇਂ ਜੇ ਤੁਸੀਂ ਪੰਜ ਤਖ਼ਤਾਂ ਦੀ ਕਰਨੀ, ਹਾਂਜੀ -ਹਾਂਜੀ।
ਹਾਂਜੀ, ਹੋਰ ਤੁਸੀਂ ਜਾਓਗੇ ਯਾਤਰਾ ਦੇ ਸਾਡੇ ਨਾਲ?
ਹਾਂਜੀ ਆਪਾਂ ਚੱਲਾਂਗੇ, ਜੇ ਆਪਾਂ ਤੇ ਜੀ ਤਿਆਰ ਬਰ ਤਿਆਰ ਹੈ ਜੀ, ਜਦੋਂ ਮਰਜੀ ਲਹਿ ਜਾਓ ਸਾਨੂੰ।
ਹਾਂਜੀ- ਹਾਂਜੀ, ਅਸੀਂ ਸੋਚ ਰਹੇ ਸੀਗੇ ਤੁਹਾਨੂੰ ਵੀ ਪੁੱਛ- ਲਾਂਗੇ ਅਸੀਂ ਯਾਤਰਾ ਤੇ ਜਾਣ ਤੇ ਤੁਹਾਨੂੰ ਪਤਾ ਫੇਰ ਅਸੀਂ, ਤੁਹਾਡੇ ਬਿਨਾਂ ਜਾਂਦੇ ਨੀ ਸੀ ਕਿਤੇ, ਹੁਣ ਅਸੀਂ ਜੇਵਾਂਗੇ ਤੇ ਦੋ -ਤਿੰਨ ਦਿਨ ਤੱਕ ਜਾਵਾਂਗੇ ਅਸੀਂ
ਹਾਂਜੀ ਕੋਈ ਗੱਲ ਨਹੀਂ ਜੀ ਮਿਲਾਂਗੇ ਆਪਾਂ ਵੀ ਤੁਹਾਨੂੰ। ਤੁਹਾਡੇ ਨਾਲ ਹੀ ਚੱਲਾਂਗੇ ਜੀ, ਬਿਲਕੁਲ ਜੀ।
ਜਾਣਾ ਜ਼ਰੂਰ ਐ, ਹਾਂਜੀ ਹੋਰ ਬਹੁਤ ਸਭ ਵਧੀਆ ਜੀ।
ਕਰ ਲੋ ਜੀ ਹਾਂ ਜੀ ਸਭ ਵਧੀਆ ਜੀ ਵਧੀਆ। ਹਾਂਜੀ ਬਾਕੀ ਲੋਕਲ ਗੁਰਦੁਆਰੇ ਵੀ ਹੋ ਕੇ ਜਰੂਰ ਆਣਾ ਐ। ਸਾਰੇ ਬੱਚਿਆਂ ਨੂੰ ਦਰਸ਼ਨ ਕਰਾਣੇ ਆ ਸਾਰੇ ਲੋਕਲ ਗੁਰਦੁਆਰੇ ਹੋ ਕੇ ਆਣੇ ਐ। ਹਜ਼ੂਰ ਸਾਹਿਬ ਬੀ, ਪਟਨਾ ਸਾਹਿਬ ਬੀ ਦਮਦਮਾ ਸਾਹਿਬ ਬੀ ਆਨੰਦਪੁਰ ਸਾਹਿਬ ਵੀ ਤੇ ਅੰਮ੍ਰਿਤਸਰ ਵੀ।
ਹਾਂਜੀ ਹਾਂਜੀ, ਹਾਂਜੀ ਹਾਂਜੀ। ਜ਼ਰੂਰ ਜਾਵਾਂਗੇ ਜੀ।
ਹਾਂਜੀ ਹਾਂਜੀ ਬਿਲਕੁਲ ਜੀ, ਮੈਨੂੰ ਬੋਤ ਖੁਸ਼ੀ ਹੋਈ ਹੈ ਜੀ ਤੁਸੀਂ ਮੈਨੂੰ ਦੱਸਿਆ ਕਿ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਜਾਵਾਂਗੇ।
ਹਾਂਜੀ ਹਾਂਜੀ‌।
ਜੀ।
ਜੀ ਹੋਰ ਤੁਸੀਂ ਵੀ ਜਾਓਗੇ ਨਾਲ?
ਹਾਂਜੀ- ਹਾਂਜੀ ਚੱਲਾਂਗੇ ਜੀ।
ਹਾਂਜੀ ਜ਼ਰੂਰ ਜਾਣਾ, ਹੋਰ ਦੱਸੋ ਠੀਕ ਹੈ ਘਰ ਪਰਿਵਾਰ ਸਭ?
ਕਿਹੜੀ ਗੱਲ ਜੀ। ਬਿਲਕੁਲ ਵਧੀਆ ਤੁਸੀਂ ਦੱਸੋ?
ਹਾਂਜੀ ਅਸੀ ਵੀ ਵਧੀਆ ਜੀ, ਚੱਲਣਾ ਜ਼ਰੂਰ ਸਾਡੇ ਨਾਲ ਯਾਤਰ। ਤੇ ਅਸੀਂ ਲੋਕਲ ਗੁਰਦੁਆਰੇ ਵੀ ਜਾਵਾਂਗੇ ਜਦੋਂ ਹਜ਼ੂਰ ਸਾਹਿਬ ਪਹੁੰਚ ਜਾਂਗੇ ਨਾ।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
ਹਾਂ।
ਜੀ ਹੋਰ ਦੱਸੋ ਜੀ?
ਹਾਂਜੀ- ਹਾਂਜੀ। ਬਹੁਤਾ ਜਾਇਏ ਮੈਂ ਕਿਹਾ ਉੱਥੇ ਜ਼ਦੋ ਜਾਵਾਂਗੇ ਅਸੀ ਲੋਕਲ ਗੁਰਦੁਆਰੇ ਜੀ, ਹਾਂਜੀ।
ਬਿਲਕੁਲ ਜੀ ਜਾਣਾ ਜ਼ਰੂਰ ਜੀ। ਦਰਸ਼ਨ ਕਰਾਏਓ ਜੀ। ਆਪ ਵੀ ਕਰਿਓ ਤੇ ਬੱਚਿਆਂ ਨੂੰ ਵੀ ਦਰਸ਼ਨ ਕਰਾਏਓ ਜੀ।
ਹਾਂਜੀ- ਹਾਂਜੀ ਬਿਲਕੁਲ ਜੀ, ਬਹੁਤ ਵਧੀਆ ਗੁਰਦੁਆਰਾ ਹੈ ਉੱਥੇ, ਉੱਥੇ ਤੇ ਨਗਰ ਕੀਰਤਨ ਵੀ ਜੀ ਨਿਕਲਦਾ ਹੈਗਾ ਏ ਨਾ।
ਹਾਂਜੀ ਮੈਨੂੰ ਬਹੁਤ ਖੁਸ਼ੀ ਹੋਈ ਹੈ, ਤੁਸੀਂ ਮੈਨੂੰ ਦੱਸਿਆ ਨਾਲੇ ਹੁਣ ਮੇਰਾ ਵੀ ਮਨ ਕਰ ਰਿਹਾ ਹੈ ਜਾਣ ਦਾ। ਤੇ ਮੈਂ ਵੀ ਸੋਚ ਰਿਹਾ ਕਿ ਤੁਹਾਡੇ ਨਾਲ ਹੀ ਜਾਵਾਂ ਜੀ ਤੁਹਾਡਾ ਤੁਹਾਡੇ ਨਾਲ ਹੀ ਜਾਵਾਂਗਾ ਮੈਂ, ਬਹੁਤ ਮਨ ਹੈ ਮੇਰਾ ਤੁਹਾਡੇ ਨਾਲ ਜਾਣ ਦਾ।
ਹਾਂਜੀ- ਹਾਂਜੀ ਔਰ ਨਗਰ ਕੀਰਤਨ ਤੇ ਵੀ ਜਾਵਾ ਕਰਾਂਗੇ ਜੀ ਅਸੀਂ, ਉੱਥੇ ਨਗਰ ਕੀਰਤਨ ਹੁੰਦਾ ਨਾ ਗੂਰ-
ਹਾਂਜੀ- ਹਾਂਜੀ ਬਿਲਕੁਲ ਜੀ- ਬਿਲਕੁਲ ਜੀ ਕੋਈ ਗੱਲ ਨੀ ਜੀ। ਆਪਾਂ ਵੀ ਚੱਲਾਂਗੇ ਤੁਹਾਡੇ ਨਾਲ ਹੀ ਚੱਲਣਾ। ਕੋਈ ਨੀ ਜੀ ਫਿਕਰ ਨੀ ਕਰਨੀ, ਟੈੈਂਸ਼ਨ ਨੀ ਲੈਣੀ ਜੀ, ਠੀਕ ਜੀ।
ਤੇ ਸੱਚ ਸਚਖੰਡ ਚ ਆ ਕੇ ਜ਼ਰੂਰ ਮੱਥਾ ਟੇਕਾਂਗੇ ਕਿਉਂਕਿ ਉੱਥੇ ਬਹੁਤ ਵਧੀਆ
ਹਾਂਜੀ ਤੁਸੀਂ ਜੀ। ਆਪਣੇ ਬੱਚਿਆਂ ਔਰ ਆਪਣੀ ਵੋਟੀ ਵਾ ਆਪਣੀ ਮਤਲਬ ਜਿਹੜੀ ਵਾਈਫ ਹੈ ਉਹਨਾ ਦੇ ਨਾਲ ਹੀ ਜਾਓਗੇ ਜੀ?
ਹਾਂਜੀ- ਹਾਂਜੀ ਸਾਰੇ ਪਰਿਵਾਰ ਹੀ ਜਾਵਾਂਗੇ ਅਸੀਂ।
ਅੱਛਾ ਚਲੋ ਕੋਈ ਨੀ ਫੇਰ ਮੈਂ ਵੀ ਆਪਣੀ ਵਾਈਫ ਨੂੰ ਨਾਲ ਲੈ ਲਾਂਗਾ। ਤੇ ਆਪਣੇ ਬੱਚਿਆਂ ਨੂੰ ਵੀ ਨਾਲ ਲੈਂਜਾਗਾ ਠੀਕ ਜੀ ਕੋਈ ਗੱਲ ਨੀ। ਮਿਲਦੇ ਆ ਜੀ ਫੇਰ ਤੁਹਾਨੂੰ ਕੋਈ ਨੀ ਆਪਾਂ ਟੈਸ਼ਨ ਨੀ ਲੈਣੀ। ਤੇ ਆਪਣਾ ਨਾ ਤੁਸੀਂ ਇੱਕ ਕੰਮ ਕਰੋ। ਤੇ, ਤੁਸੀਂ ਨਾ ਇੱਕ- ਦੋ ਦਿਨ ਦੇ ਵਿੱਚ-ਵਿਚ ਹੁਣ ਟਿਕਟਾਂ ਬੁੱਕ ਕਰਾਲੋ।
ਹਾਂਜੀ, ਕੋਈ ਨੀ ਕਰਾ ਲਾਂਗੇ ਅਸੀਂ ਟਿਕਟਾਂ ਤੇ ਮੈਂ ਕਹਿ ਰਿਹਾ ਸੀ। ਹਾਂਜੀ?
ਜਿੱਥੇ-ਜਿੱਥੇ, ਜਿਹੜੇ-ਜਿਹੜੇ ਰੂਟ ਤੇ ਆਪਾਂ ਜਾਣਾ ਨਾ ਪਹਿਲੇ ਜਿੱਥੇ ਜਾਣਾ ਆਂ ਉੱਥੇ-ਉੱਥੇ, ਦੀ ਪਹਿਲੇ ਟਿੱਕਟਾਂ ਕਰਾਲੋ।
ਹਾਂਜੀ-ਹਾਂਜੀ, ਉਹ ਤਾਂ ਹੋ ਜਾਏਗੀ ਟਿਕਟਾਂ ਤ ਥ ਹਾਂਜੀ-ਹਾਂਜੀ।
ਹਾਂ
ਹਾਂਜੀ-ਹਾਂਜੀ, ਮੈਂ ਤੇ ਪੁੱਛ ਰਿਹਾ ਸੀ ਤੁਹਾਡੇ ਕੋਲ ਮੈਂ ਕਿਹਾ ਤੁਹਾਡੇ ਪਰਿਵਾਰ 'ਚ, ਸਾਰੇ ਜਾਏਗੇ ਜੇ
ਹਾਂਜੀ, ਮੇਰੀ ਵਾਈਫ, ਤੇ ਮੇਰੇ ਆਪਣਾ, ਇੱਕ ਕੁੜੀ ਤੇ ਇੱਕ ਮੁੰਡਾ ਨਾਲ ਹੀ ਜਾਣਗੇ।
ਹਾਂਜੀ-ਹਾਂਜੀ
ਹਾਂਜੀ ਤੁਸੀਂ ਦੱਸੋ ਜੀ ਕੌਣ-ਕੌਣ ਐਂ।
ਅਸੀਂ ਤਾਂ ਕੋਈ ਨਈ ਦੱਸ ਦਿਆਂਗੇ ਮੈਂ ਕਿਆ ਮਾਤਾ ਪਿਤਾ ਵੀ ਜਾਏਂਗੇ ਤੁਹਾਡੇ
ਹਾਂਜੀ ਮਾਤਾ ਪਿਤਾ ਵੀ ਜਾਣਗੇ।
ਹਾਂਜੀ ਬਿਲਕੁਲ ਜੀ ਹੋਰ ਭਰਾ ਹੈਗਾ ਆ।
ਹਾਂਜੀ ਭਰਾ ਤੇ ਹੈਗਾ ਜੀ ਓ ਆਪਣੀ ਵਾਈਫ ਨਾਲ ਜਾਏਗਾ।
ਹਾਂਜੀ ਕੋਈ ਨੀ-ਕੋਈ ਨੀ ਅਸੀਂ
ਦੱਸ ਦੇਣਾ ਜਦੋਂ ਜਾਣਾ ਹੈ ਤਾਂ ਤੁਹਾਡੀ ਟਿਕਟਾਂ ਵ ਕਿੰਨੇ ਜਣੇ ਹੋ ਗਏ ਤੁਹਾਡੇ
ਹੂੰ ਆਪਾਂ ਤੇ ਛੇ ਜਣੇ ਹੋ ਗਏ ਜੀ ਨਈ ਆਪਾਂ ਛੇ ਜਣੇ ਆਂ। ਆਪਾਂ ਤੇ ਹੂੰ ਜੇੜੇ-ਜੇੜੇ ਬੱਚੇ ਨੇ ਉਹਨਾਂ ਦੀ ਤੇ ਅੱਧੀ-ਅੱਧੀ ਟਿਕਟ ਲੱਗੇ ਗੀ।
ਕੋਈ ਨੀ-ਕੋਈ ਨੀ ਲੱਗ ਜਾਏਗੀ ਅੱਧੀ-ਅੱਧੀ ਟਿਕਟ
ਓ ਹਜੇ ਬਿਚਾਰੇ ਆਪਣਾ ਦੋ-ਦੋ ਸਾਲ ਇੱਕ ਦੋ ਸਾਲ ਦੀ ਐ। ਆਪਣਾ ਭੁਝੰਗੀ ਮੇਰਾ ਦੋ ਸਾਲ ਦਾ ਤੇ ਭੁਝੰਗਣ ਮੇਰੀ ਕੁੜੀ ਜੇੜੀ ਆ ਓ ਤਿੰਨ ਸਾਲ ਦੀ ਆ।
ਹਾਂਜੀ ਕੋਈ ਨਈ-ਕੋਈ ਨਈ
ਹਾਂਜੀ ਬਿਲਕੁਲ ਜੀ।
ਹਾਂਜੀ
ਬੱਚਿਆਂ ਦੀ ਤੇ ਮੇਰੇ ਖਿਆਲ ਟਿਕਟ
ਹਾਂਜੀ-ਹਾਂਜੀ-ਹਾਂਜੀ-ਹਾਂਜੀ-ਹਾਂਜੀ ਓ ਤਾ ਕੋਈ ਨੀ ਹੋ ਜਾਏਗਾ ਤੁਸੀਂ ਹਾਂਜੀ
ਹਾਂਜੀ ਬੱਚਿਆਂ ਦਾ ਚਲੋ ਖਰਚਾ ਤੇ ਹੁਣੇ ਨੀ ਏਨਾ ਬ ਬੱਚਿਆਂ ਨੂੰ ਤੇ ਆਪਾਂ ਐਵੇਂ ਲੈ ਜਾਂਗੇ ਨਾਲ ਹਿਕ ਤੇ ਨਾਲ ਲਾ
ਹਾਂਜੀ-ਹਾਂਜੀ
ਬਿਲਕੁਲ ਜੀ। ਤਿੰਨ ਸਾਲ ਤੱਕ ਤੇ ਮੈਂ ਸੁ ਸੁਣਿਆ ਬਈ ਟਿਕਟ ਨਈ ਲੱਗਦੀ ਹੈਨਾ।
ਹਾਂਜੀ ਕੋਈ ਨੀ-ਕੋਈ ਨੀ ਹੋ ਜਾਏਗਾ ਓ ਤੇ ਤੁਸੀਂ ਟੈਨਸ਼ਨ ਲਾ ਲਓ ਟਿਕਟ ਦੀ ਓ ਤੇ ਅਸੀਂ ਕਰਾਦਾਂਗੇ। ਬਾਕੀ ਜਾਣਾ ਜੋ ਤੁਸੀਂ ਜ਼ਰੂਰ ਏ ਕਿਉਂਕਿ ਤੁਹਾਨੂੰ ਪਤਾ ਤਾਂ ਅਸੀਂ ਤੁਹਾਡੇ ਨਾਲ ਹੀ ਜਾਨੇ ਆਂ ਇਸ ਵਾਰੀ ਪੰਜਾਂ ਪੰਜ ਤਖਤ ਹੋ ਕੇ ਆਵਾਂਗੇ। ਪਿਛਲੀ ਵਾਰੀ ਅਸੀਂ ਗਏ ਸੀ ਇੱਕ ਸਿਰਫ਼ ਹਜ਼ੂਰ ਸਾਹਿਬ ਗਏ ਸੀ। ਅਸੀਂ ਇਸ ਵਾਰੀ ਪੰਜ ਤਖ਼ਤ ਹੋ ਕੇ ਆਵਾਂਗੇ ਕਿਉਂਕਿ ਛੁੱਟੀਆਂ ਜਾਦਾ ਪੈ ਗਈਆਂ ਸਾਡੀ ਗਰਮੀ ਬੋਤ ਚੜ੍ਹਦੀ ਪਈ ਸੀ।
ਠੀਕ ਜੀ ਕੋਈ ਗੱਲ ਨੀ ਜੀ। ਚੜ੍ਹਦੀ ਕਲਾ ਜੀ ਬੋਤ ਵਧੀਆ ਮੈਨੂੰ ਲੱਗਾ ਤੁਸੀਂ ਪੰਜ ਤਖ਼ਤਾਂ ਦੇ ਸੋਚਿਆ ਓ ਵੀ ਛੁੱਟੀਆਂ ਵੇਲੇ ਨਈ ਤੇ ਕਈ ਆਪਣੇ ਮਾਸੀ ਘਰੇ ਜਾਂਦੇ ਐ ਨਾਨੀ ਘਰੇ ਜਾਂਦੇ ਐ ਕਈ ਕਿੱਥੇ ਜਾਂਦੇ ਐ ਤੁਸੀਂ ਮਹਾਰਾਜ ਦੇ ਘਰੇ ਜਾ ਰਏ ਓ-ਓ ਵੀ ਆਪਣਾ ਘਾਰ ਈ ਐ ਜੀ।
ਹਾਂਜੀ-ਹਾਂਜੀ ਬਿਲਕੁਲ ਜੀ।
ਬਿਲਕੁਲ ਜੀ ਬਿਲਕੁਲ
ਤਾਂ ਈ ਅਸੀ ਉਥੇ ਜਾਣ ਦੀ ਸੋਚੀ ਸੀ ਕਿਉਂਕਿ ਉਥੇ ਆਨੰਦ ਬੋਤ ਏ।
ਹਾਂਜੀ ਮੇਨ ਗੱਲ ਈ ਐਯੀ ਜੀ ਆਪਾਂ ਆਨੰਦ ਲੈਣ ਜਾਣਾ ਐ ਜੀ।
ਹਾਂਜੀ-ਹਾਂਜੀ ਬਿਲਕੁਲ ਜੀ।
ਆਪਾਂ ਤੇ ਆਨੰਦ ਲੈਣ ਆਏ ਆ ਜੀ ਮਾਰਾਜ।
ਥੈ, ਹਾਂਜੀ-ਹਾਂਜੀ।
ਹੋਰ ਦਸੋ ਜੀ?
ਹਾਂਜੀ ਹੋਰ ਸਭ ਠੀਕ ਏ ਜੀ ਤੇ ਮੈਂ ਕਿਆ ਤੇ ਅਸੀ ਤੇਨੰ 'ਚ ਤੇਨੰ-ਚਾਰ ਦਿਨ ਤਕ ਅਸੀ ਟਿਕਟਾਂ ਕਰਾ ਲੈਣੀਆ ਤੇ ਠੀਕ ਐ ਨਾ ਤੁਆਨੂੰ, ਤੁਆਨੂੰ ਦਸ ਤਾ ਛੇ ਜਣੇ ਤੁਸੀ ਹੋ ਗੇ, ਅਸੀ ਵੀ ਹੋਗੇ ਅਸ ਤੀ ਹੋਨੇ ਆ। ਅਸੀ ਤਿੰਨ-ਚਾਰ ਜਣੇ ਹੋਣੇ ਐ ਠੀਕ ਐ ਨਾ।
ਅ ਹਏ ਜੀ।
ਤੇ ਚੱਲਾਂਗੇ। ਹੁਣ ਕੋਈ ਨੀ ਮੈਂ ਤੁਆਨੂੰ ਦੱਸ ਦਾਂਗਾ। ਠੀਕ ਐ ਨਾ ਹੁਣ। ਹਾਂਜੀ-ਹਾਂਜੀ ਬਿਲ
ਹਾਂ, ਬਿਲਕੁਲ ਜੀ ਬਿਲਕੁਲ।
ਕੋਈ ਨੀ ਮੈਂ ਤੁਆਨੂੰ ਕਰਨਾ ਠੀਕ ਐ ਨਾ। ਕੋਈ ਨੀ।
ਹਾਂਜੀ ਕੋਈ ਗੱਲ ਨੀ ਜੀ ਨ